ਹੈਲੋ
ਹਾਂਜੀ, ਸਤਿ ਸ੍ਰੀ ਅਕਾਲ ਦੀਦੀ। ਹੈਲੋ, ਸਤਿ ਸ੍ਰੀ ਅਕਾਲ ਦੀਦੀ। ਹੈਲੋ
ਸਤਿ ਸ੍ਰੀ ਅਕਾਲ ਭੈਣ, ਕੀ ਹਾਲ ਚਾਲ ਨੇ।
ਹਾਂਜੀ ਬਹੁਤ ਵਧੀਆ, ਤੁਸੀਂ ਸੁਣਾਓ, ਕਿਵੇਂ ਹੋ। ਹਾਂਜੀ ਘਰ ਪਰਿਵਾਰ ਸਾਰੇ ਵਧੀਆ, ਤੁਸੀਂ ਸੁਣਾਓ। ਅੱਛਾ ਬੜਾ ਚੰਗਾ, ਕੀਤਾ ਤੁਸੀਂ ਫੋਨ ਕਰ ਲਿਆ।
ਤੁਸੀਂ ਟੀਚਿੰਗ, ਮੈਂ ਸੁਣਿਆ ਤੁਸੀਂ ਟੀਚਿੰਗ ਕਰ ਰਹੇ ਹੋ।
ਹਾਂਜੀ ਹਾਂਜੀ, ਟੀਚਿੰਗ ਚ ਤਾਂ ਮੈਨੂੰ ਕਾਫ਼ੀ ਤਿੰਨ ਚਾਰ ਮਹੀਨੇ ਹੋ ਗਏ ਨੇ, ਤੁਸੀਂ ਉਹ ਨੀ ਬੜੇ ਚਿਰਾਂ ਬਾਅਦ ਕੀਤਾ ਹੈ ਨਾ, ਮੈਂ ਕਿਹਾ ਟੀਚਿੰਗ ਚ ਤਾਂ ਮੈਨੂੰ ਤਿੰਨ ਚਾਰ ਮਹੀਨੇ ਹੋ ਗਏ ਨੇ।
ਹੁਣ ਅੱਛਾ ਨਹੀਂ ਪਤਾ, ਮੇਰੇ ਕੋਲ ਟੈਮ ਨੀ ਹੈਗਾ ਸੀ ਤੁਹਾਨੂੰ ਫੋਨ ਕਰਨ ਦਾ ਮੈਂ ਥੋੜੀ ਬਿਜ਼ੀ ਸੀ।
ਅੱਛਾ ਅੱਛਾ ਅੱਛਾ, ਤੇ ਤੁਸੀਂ ਵੀ ਇਹਦੇ ਟੀਚਿੰਗ ਕਰਦੇ ਸੀ ਛੱਡ ਦਿੱਤੀ ਤੁਸੀਂ।
ਹਾਂਜੀ ਮੈਂ ਨਾ ਟੀਚਿੰਗ ਛੱਡ ਦੀ ਹੈ, ਕਿਉਂਕਿ ਫਿਲਹਾਲ ਕੁਛ ਟਾਈਮ ਲਈ
ਅੱਛਾ ਅੱਛਾ, ਕਿਉਂ ਤੁਸੀਂ ਬ੍ਰੇਕ, ਕਿਉਂ ਲੈ ਲਿਆ।
ਕਰਕੇ ਫਿਰ ਮੈਂ, ਘਰੇ
ਅੱਛਾ ਅੱਛਾ ਅੱਛਾ ਤਾਂ ਤੇ ਤੁਸੀਂ ਕਿ ਅੱਛਾ ਅੱਛਾ ਹਾਂਜੀ, ਜਦੋਂ ਮੈਂ ਤੁਹਾਡੇ ਘਰ ਵੇਖਣ ਵੀ ਆਈ ਸੀ ਤੁਹਾਨੂੰ ਸੱਟ ਲੱਗੀ ਸੀ, ਹਾਂਜੀ ਹਾਂਜੀ
ਹਾਂਜੀ
ਮੈਂ ਕਿਹਾ ਅੱਛਾ ਜਦੋਂ ਮੈਂ ਵੇਖਣ ਆਈ ਸੀ ਤੁਹਾਡੇ ਘਰ ਹੀ, ਤੁਹਾਨੂੰ ਸੱਟ ਲੱਗੀ ਸੀ।
ਹਾਂਜੀ, ਹੈਲੋ
ਹਾਂਜੀ ਹਾਂਜੀ, ਆਵਾਜ਼ ਆਉਂਦੀ ਵ ਤੁਹਾਨੂੰ
ਹਾਂਜੀ ਹੁਣ ਆ ਰਹੀ ਹੈ ਮੈਨੂੰ ਅਵਾਜ਼, ਤੁਸੀਂ ਕੀ ਕਹਿ ਰਹੇ ਸੀ ਹੁਣੇ।
ਮੈਂ ਕਿਹਾ ਅੱਛਾ ਸੱਟ ਤੇ ਤੁਹਾਨੂੰ ਕਾਫ਼ੀ ਚਿਰ ਪਹਿਲਾਂ ਲੱਗੀ ਸੀ, ਜਦੋਂ ਮੈਂ ਤੁਹਾਡੇ ਘਰ ਤੁਹਾਨੂੰ ਦੇਖਣ ਵੀ ਆਈ ਸੀ।
ਹਾਂ ਬਸ ਤਾਂ ਹੀ ਤਾਂ ਮੇਰੇ ਪੈਰ 'ਚ ਫਰੈਕਚਰ ਹੋਇਆ ਦਾ ਸੀ ਨਾ, ਅਤੇ ਉਹ ਠੀਕ ਨਹੀਂ ਹੋਇਆ ਹੁਣ ਥੋੜ੍ਹਾ ਜਿਹਾ ਫਰਕ ਹੈਗਾ ਵੇ, ਤੇ ਮੈਂ ਫਿਰ ਆ ਜਾ ਨਹੀਂ ਸਕਦੀ ਸੀ ਕਿੱਧਰ।
ਅੱਛਾ ਅੱਛਾ, ਤੇ ਫਿਰ ਹੁਣ ਕੋਈ ਨੀ ਜਦੋਂ ਸਹੀ ਹੋ ਜੋ ਕਿ ਦੁਬਾਰਾ ਜੁਆਇਨ ਕਰ ਲੈਣਾ, ਵੈਸੇ ਵੀ ਟਿਊਸ਼ਨ ਤੇ ਪੜ੍ਹਾਉਂਦੇ ਵੀ ਹੋ ਤੁਸੀਂ।
ਹਾਂਜੀ ਤਾਂ ਮੈਂ ਬੈਠੇ ਬੈਠੇ ਮੈਂ ਕਿਹਾ ਟਿਊਸ਼ਨ ਹੀ ਪੜ੍ਹਾ ਲਿਆ ਕਰ ਹੁਣ ਕੁਛ ਨਾ ਕੁਛ ਤਾਂ ਕਰਨਾ ਹੀ ਪੈਣਾ ਘਰ ਖਾਲੀ ਬੰਦਾ ਬਹਿ ਵੀ ਨੀ ਸਕਦਾ ਨਾ
ਹਾਂਜੀ ਹਾਂਜੀ ਸਹੀ ਗੱਲ ਖਾਲੀ ਕਿੱਥੇ ਬੈਠਾ ਜਾਂਦਾ ਬੱਚੇ ਕੀ ਕਰਦੇ ਵੀ ਨੇ ਤੁਹਾਡੇ
ਬਸ ਕੁਛ ਨੀ, ਬੈਠੇ ਦੇ ਨੇ
ਅੱਛਾ ਅੱਛਾ
ਹੋਰ ਤੁਸੀਂ ਦੱਸੋ
ਬਸ ਹੁਣ ਫਿਰ ਸਕੂਲ ਛੁੱਟੀਆਂ ਖਤਮ ਹੋਣ ਜਾਣੀਆਂ, ਬਸ ਬੱਚਿਆਂ ਨੇ ਵੀ ਸਕੂਲ ਜਾਣਾ, ਤੇ ਮੈਂ ਵੀ ਸਕੂਲ ਜਾਣਾ।
ਹਾਂ ਉਹ ਤਾਂ ਹੈਗਾ ਹੀ, ਹੁਣ ਤੁਹਾਡੀ ਵੀ ਅਹ ਸਵੇਰ ਤੋਂ ਕਲਾਸ ਲੱਗ ਜਾਏਗੀ, ਬੱਚੇ ਬੱਚਿਆਂ ਦੀ ਵੀ ਲੱਗ ਜਾਏਗੀ, ਫਿਰ ਕੱਲ੍ਹ ਤੋਂ
ਹੋਰ ਕੀ, ਸਗੋਂ ਮੈਂ ਤੇ ਜਦੋਂ ਨਾ ਹੁਣ ਛੋਟੀ ਕਲਾਸਾਂ ਨੂੰ ਪੜ੍ਹਾਉਂਦੀ ਵੀ ਸੀ ਨਾ ਤੇ ਮੈਂ ਜਦ ਛੁੱਟੀਆਂ ਪੈਣ ਤੋਂ ਪਹਿਲਾਂ ਆਪਣੇ ਕਲਾਸ ਦੇ ਬੱਚਿਆਂ ਨੂੰ ਕਹਿ ਕੇ ਆਈ, ਮੈਂ ਕਿਹਾ ਸ਼ੁਕਰ ਏ, ਇੱਕ ਮਹੀਨਾ ਮੈਂ ਆਰਾਮ ਕਰਾਂਗੀ ਤੇ ਕੋਈ ਕਹਿੰਦੇ ਨਹੀਂ ਮੈਮ ਤੁਹਾਨੂੰ ਸਾਡੀ ਬੜੀ ਯਾਦ ਆਇਆ ਕਰੇਗੀ ਤੇ ਪਹਿਲੇ ਤਾਂ ਚਾਰ ਪੰਜ ਦਿਨ ਮੇਰੇ ਬੜੇ ਵਧੀਆ ਗਏ ਫਿਰ ਮੈਨੂੰ ਸੱਚੀ ਚ ਬੜੀ ਯਾਦ ਆਈ ਮੈਂ ਕਿਹਾ ਸਰਕ ਪਾਈ ਕਰਨ ਦੀ ਆਦਤ ਜੋ ਪੈ ਗਈ ਹਨਾ ਤੇ ਇੱਕ ਅੱਧੀ ਵਾਰੀ ਤੇ ਅੱਦਾ ਬੱਚਾ ਤੇ ਮੇਰੇ ਸਪਨੇ ਚ ਵੀ ਆਇਆ
ਅੱਛਾ
ਹਾਂ ਮੇਰੀ ਤਾਂ ਸਪਨੀ ਚ ਵੀ ਆਇਆ ਹੁਣ ਬਸ ਤੁਹਾਨੂੰ ਪਤਾ ਫਿਰ ਜਾਣਾ ਕਲਾਸ ਚ ਫਿਰ ਇਹਨਾਂ ਦੇ ਨਾਲ ਉਹੀ ਮੈਡਮ ਐ ਐ ਇਹਨਾਂ ਦੀ ਇਹ ਸ਼ਿਕਾਇਤਾਂ ਅਸੀਂ ਇੱਥੇ ਗਏ ਤੁਹਾਨੂੰ ਪਤਾ ਛੋਟੇ ੇ ਬੱਚਿਆਂ ਨਾਲ ਤੇ ਬੜੀ ਸਿਰਕ ਪਾਈ ਬੜੀ ਐਨਰਜੀ ਲੱਗਦੀ ਹੈ ਹਾਂਜੀ ਬੜੀ ਸ਼ਿਕਾਇਤਾਂ ਪੁੱਛੋ ਨਾ
ਇੱਕ ਦੂਜੇ ਦੀ ਜਿਹੜੇ ਸ਼ਿਕਾਇਤਾਂ ਲੈ ਕੇ ਆਂਦੀ ਮੈਂ ਮੰਨੇ ਆ ਇਹ ਕਰਤਾ ਮੈਂ ਮੰੈਨੇ ਉਹ ਕਰਾਤੇ ਹੀ ਜੀ ਕਰਦੇ ਰਹਿੰਦੇ ਨੇ ਸਾਰਾ ਦਿਨ
ਸਹੀ ਗੱਲ ਮਸ ਬੱਚੇ ਵੀ ਬੜੇ ਲਾਂਦੇ ਨੇ ਮੈਂ ਉਹੀ ਤਾਂ ਕਹਿੰਦੀ ਮੈਂ ਕਿ ਵੱਡੇ ਬੱਚੇ ਚਲੋ ਸਾਨ ਸਮਝ ਆਉਂਦੇ ਨੇ ਛੋਟੇ ਬੱਚੇ ੱਚ ਬੜੇ ਮਸਕ ਆਉਂਦੇ ਨੇ ਅੱਜ ਤੁਸੀਂ ਬੜੇ ਸੋਹਣੇ ਲੱਗਦੇ ਪ ਹੋ ਹਾਂਜੀ ਅੱ ਤੁਸੀਂ ਬੜੇ ਸੋਹਣੇ ਲੱਗਦੇ ਹੋ ਤੁਸੀਂ ਸੂਟ
ਜ ਹੋਮਵਰਕ ਕਰਕੇ ਨੀ ਆਉਣਗੇ ਤਾਂ ਤੇ ਕੁੱਝ ਜ਼ਿਆਦਾ ਹੀ ਲਾਉਦੇ ਨੇ ਮਸਕੇ ਫੇਰ
ਹਾਂਜੀ ਸਹੀ ਗੱਲ ਇੱਕ ਤਾਂ ਸ਼ਕਲ ਇੰਨੀ ਮਾਸੂਮ ਵਾਲੀ ਬਣਾਉਂਦੇ ਨੇ ਨਾ ਮਨ ਵੀ ਨਹੀਂ ਕਰਦਾ ਕੁਛ ਕਹਿਣ ਤੇ ਫਿਰ
ਹਾਂਜੀ ਇਹ ਤਾਂ ਹੈਗਾ ਹੀ
ਰ ਤੁਹਾਨੂੰ ਪਤਾ ਅੱਜ ਦੇ ਟੈਮ ਚ ਬੱਚਿਆਂ ਨੂੰ ਮਾਰਿਆ ਤੇ ਜਾਂਦਾ ਨੀ ਇੱਕ ਥੱਪੜ ਮਾਰ ਤੋਦੇ ਪੇਰੈਂਟ ਸਿਰ ਤੇ ਆ ਖੜੇ ਹੋ ਜਾਂਦੇ ਨੇ
ਹਾਂਜੀ ਇਹ ਤਾਂ ਹੈਗਾ ਹੀ ਮੈਨੂੰ ਨਾ ਜਨਮਨਵ ਤ
ਹਾਂਜੀ ਹਾਂਜੀ
ਨਵੀਂਵੀਂ ਟੀ ਤੇ ਮੈਨੂੰ ਤਾਂ ਪਤਾ ਨ ਸੀ
ਹਾਂਜੀ ਹਾਂਜੀ
ਮ ਕਰਕੇ ਫਿਰ ਮੈਂ ਤਾਂ ਉਹਨਾਂ ਨੂੰ ਪ੍ਰਿੰਸੀਪਲ ਨੂੰ ਬੋਲਤਾ ਸੀ ਹਲਕ ਸੀ ਸ਼ਿਕਾਇਤ ਆ ਜਾਣੀ ਇਹਦੀ ਤੇ ਮੈਡਮ ਬੋਲਣ ਲੱਗ ਗਈ ਮੈਡਮ ਕਹਿੰਦੀ ਕਿ ਤੁਸੀਂ ਇਹਨੂੰ ਅੱ ਤੋਂ ਬਾਅਦ ਕੁਛ ਨੀ ਕਹੋਗੇ ਹੱਥ ਲਾਇਆ ਵ ਚਲੋ ਕੋਈ ਲਾਂਗੀ ਤ ਗਈ ਮੈਂ ਕਿਹਾ ਕੀ ਪਤਾ ਪਤਾ ਕੀ ਹੋ ਗਿਆ ਉਹ ਕੁੜੀ ਨੂੰ ਇਹਨੂੰ
ਸਹੀ ਗੱਲ ਅੱਜ ਦੇ ਟੈਮ ਚ ਨਹੀਂ ਬੱਚਿਆਂ ਨੂੰ ਮਾਰਨ ਦਾ ਕੋਈ ਹਾਲ
ਅੱ
ਸਾਡੇ ਟਾਈਮ ਚ ਤਾਂ ਮੈਡਮਾਂ ਇੰਨੀ ਗੰਦੀ ਤਰ੍ਹਾਂ ਮਾਰਦੀ ਸੀ ਵੀ ਡੰਡੇ ਨਾਲ ਮਾਰਦੀ ਸੀ ਹੁਣ ਤੇ ਅਸੀਂ ਕਲਾਸ ਚ ਡੰਡਾ ਵੀ ਨ ਰੱਖ ਸਕਦੇ ਇਲਾਓ ਹੈ ਪ੍ਰਿੰਸੀਪਲ ਨੇ ਵੇਖ ਲਿਆ ਨਾਲ ਉਹਨੇ ਕਲਾਸ ਨਾ ਛੱਡਣੀ ਹੈ ਸਾਡੇ ਹੁਣ ਤੇ ਸਗੋਂ ਬੱਚਿਆਂ ਦੇ ਨੰਬਰ ਘੱਟ ਆਨ। ਬੱਚਿਆਂ ਨੂੰ ਕੁਛ ਨੀ ਕਹਿੰਦੇ, ਟੀਚਰਾਂ ਨੂੰ ਆ ਕੇ ਕਹਿੰਦੇ ਨੇ।
ਹਾਂ, ਕਿ ਤੁਸੀਂ ਕੀ ਕੀਤਾ, ਕੀ ਪੜਾਇਆ, ਕੀ ਨਹੀ ਪੜਾਇਆ, ਇਹ ਨਹੀਂ ਵੇਖਦੇ ਕਿ ਬੱਚਿਆਂ ਨੂੰ ਤੁਸੀਂ ਘਰ ਵੀ ਪੜ੍ਹਾਓ ਥੋੜਾ ਜਿਹਾ।
ਹਾਂਜੀ, ਸਹੀ ਗੱਲ ਹੈ। ਨਹੀਂ ਅੱਜ ਦੇ ਟਾਈਮ ਚ ਕਈ ਪੇਰੈਂਟਸ ਸਮਝਣ ਵਾਲੇ ਵੀ ਨੇ, ਸਮਝਦੇ ਵੀ ਨੇ। ਕਈ ਪੇਰੈਂਟਸ ਨੇ ਆਪਣੇ ਬੱਚਿਆਂ ਨੂੰ ਜ਼ਿਆਦਾ ਸਿਰ ਤੇ ਚੜ੍ਹਾ ਤਾ । ਹਾਂਜੀ
ਤੁਹਾਡੇ ਨਾ ਦੀਦੀ, ਮੈਂ ਕਹਿ ਰਹੀ ਤੁਹਾਡੀ ਆਵਾਜ਼ ਨਾ ਬੜੀ ਕੱਟ- ਕੱਟ ਕੇ ਆ ਰਹੀ ਮੈਨੂੰ।
ਹਾਂਜੀ- ਹਾਂਜੀ ਉਹ ਨਾ ਪ੍ਰੋਬਲਮ ਹੋਣੀ ਕੋਈ ਨੈਟਵਰਕ ਚ ਕੀ।
ਅੱਛਾ ਤੁਹਾਡੀ ਆਵਾਜ਼ ਨਾ
ਤੁਹਾਨੂੰ ਪਤਾ ਹੈ, ਨਾ ਮੀਂ ਆਇਆ ਸੀ ਤਾਂ ਕਰਕੇ ਥੋੜ੍ਹੀ ਨੈਟਵਰਕ ਦੀ ਪ੍ਰੋਬਲਮ ਵੀ ਹੋ ਜਾਂਦੀ।
ਹਾਂ, ਮੇਰੇ ਇਧਰ ਵੀ ਅੱਜ ਮੀਂ ਆਇਆ ਸੀ ਬਹੁਤ ਜ਼ਿਆਦਾ।
ਅੱਛਾ -ਅੱਛਾ। ਚਲੋ ਸ਼ੁਕਰ ਏ, ਮੀਂਹ ਆਇਆ ਹੈ, ਤੁਹਾਨੂੰ ਪਤਾ ਗਰਮੀ ਵੀ ਤਾਂ ਕਿੰਨੀ ਪੈਂਦੀ ਪਈ ਸੀ।
ਬਹੁਤ ਜ਼ਿਆਦਾ ਗਰਮੀ ਪੈ ਰਹੀ ਸੀ, ਬਹੁਤ ਜ਼ਿਆਦਾ ਪਤਾ, ਏਸੀਆਂ ਵੀ ਫੇਲ ਹੋ ਗਈਆਂ ਇੰਨੀ ਗਰਮੀ ਪੈ ਰਹੀ। ਅਸੀ ਦੇ ਅੰਦਰ ਬਹਿ ਜਾਓ ਤਾਂਾਨ ਥੋੜ੍ਹਾੜਾ ਮੋਾ ਠੀਕ ਲੱਦਾ ਬਾਹਰ ਜਾਓ ਫਿਰ ਗਰਮੀ ਲੱਗਣ ਲੱਗ ਜਾਂਦੀ ਹੈ
ਸਹੀ ਗੱਲ ਉਹ ਤੁਹਾਨੂੰ ਪਤਾ ਹੈ ਨਾ ਅੱਜ ਦੇ ਟਾਈਮ ਸਾਰਿਆਂ ਨੇ ਆਪਣੇ ਘਰੋਂ ਏ ਸੀ ਲਵਾਇਆ ਉੱਤੋਂ ਫਿਰ ਤੁਹਾਨੂੰ ਪਤਾ ਗਰਮ ਹਵਾ ਛੱਡਦਾ ਏ ਸੀ
ਹਾਂ ਹਮ ਫ ਕਾਰਖਾਨੇ, ਹਾਂਜੀ ਕਾਰਖਾਨੇ ਚਲਦੇ ਆ ਨਾ ਬਹੁਤ ਜ਼ਿਆਦਾ।
ਸਹੀ ਗੱਲ ਹੈ ਫਿਰ ਇਹੀ ਕਰਕੇ ਤੇ ਫਿਰ ਗਰਮੀ ਜ਼ਿਆਦਾ ਹੋਈ ਪਈ ਹੈ। ਸਗੋਂ ਮੇਰੀ ਸਹੇਲੀ ਸੀ ਉਹ ਜੋਬ ਕਰਦੀ ਮੋਹਾਲੀ ਦੇ ਵਿੱਚ ਦੋ ਮਹੀਨੇ ਇੱਥੇ ਆ ਗਈ ਤੇ ਮੈਂ ਕਿਹਾ ਸਗੋਂ ਮੋਹਾਲੀ ਦੇ ਅੱਗੇ ਤੇ ਸ਼ਿਮਲਾ ਜਿਹਾ ਪੈਂਦਾ ਤੈਨੂੰ ਤੇ। ਕਿੰਨਾ ਠੰਡਾ ਮੌਸਮ ਹੁੰਦਾ, ਕਹਿੰਦੀ ਨਹੀਂ ਉੱਥੇ ਤੇ ਬਹੁਤ ਗਰਮੀ, ਕਹਿੰਦੀ ਇੱਥੇ ਨਾਲ ਜਿਆਦਾ ਗਰਮੀ। ਕਹਿੰਦੀ, ਕਿਉਂਕਿ ਤੁਹਾਨੂੰ ਪਤਾ ਇੰਨੀ ਵੱਡੀ- ਵੱਡੀ ਬਿਲਡਿੰਗ ਔਰ ਕਿੰਨੇ -ਕਿੰਨੇ ਏਸੀ ਲੱਗੇ ਨੇ ਕਿੰਨੇ ਹਜ਼ਾਰਾਂ ਵੱਡੇ- ਵੱਡੇ। ਤੇ ਫਿਰ ਉਹ ਕਹਿੰਦੀ ਵੀ ਬੜਾ ਹੀ ਗਰਮੀ ਹੈਗੀ ਕਹਿੰਦੀ, ਮੈਂ ਤੇ ਹੁਣ ਦੋ ਮਹੀਨੇ ਬਾਅਦ ਵਿਚਾਰੀ ਜਾਏਗੀ ਦੁਬਾਰਾ ਜੁਆਇਨ। ਕਰੇਗੀ।
ਹਾਂ, ਬ੍ਰੇਕ ਲੈ ਕੇ ਆਈ ਹੋਣੀ ਏ। ਉਹੀ ਤੇ ਤੁਹਾਨੂੰ ਪਤਾ ਹੁਣ ਹਰ ਕਿਸ ਦਾ ਆਪਣਾ ਉਥ ਕਾਰਪੋਰੇਟ ਸੈਕਟਰ, ਕੋਰਪਰੇਟ ਸੈਕ
ਹਾਂ, ਤੇ ਹੈਗਾ ਹੀ ਹੈ ਤੁਹਾਡੇ ਸਕੂਲ ਖੁਲ੍ਹ ਰਹੇ ਨੇ ਕੱਲ੍ਹ ਤੋਂ।
ਹਾਂਜੀ -ਹਾਂਜੀ ਬਸ ਕੱਲ੍ਹ ਤੋਂ ਸਕੂਲ ਜਾਣਾ ਫਿਰ ਉਹੀ ਤੁਹਾਨੂੰ ਪਤਾ ਟੈਮ ਕਿੱਥੇ ਮਿਲਣਾ। ਸਗੋਂ ਮੈਂ, ਟਿਊਸ਼ਨ ਵਾਲੇ ਬੱਚੇ ਨੇ ਵੱਡੀ ਕਲਾਸਾਂ ਨੂੰ ਪੜਾਉਂਦੀ ਹਾਂ ਨਾ ਟਿਊਸ਼ਨ ਤੇ ਮੈਂ ਗਿਆਰਵੀ, ਬਾਰਵੀਂ ਨੂੰ। ਉਹਨਾਂ ਦੇ ਪਹਿਲੇ ਫੋਨ ਆਣੇ ਸ਼ੁਰੂ ਹੋ ਗਏ ਨੇ, ਸਾਨੂੰ ਪੜ੍ਹਾ ਦੋ ਮੈਂ ਕਿਹਾ, ਅੱਛਾ ਇਹਨਾਂ ਨੂੰ ਪੜ੍ਹਾ ਦੇਵਾਂ।
ਨਹੀਂ ਸਾਡੇ ਇੱਥੇ ਤਾਂ ਦੋ ਤਰੀਕ ਤੋਂ ਖੁੱਲਣਗੇ, ਬਸ ਟੀਚਰਾਂ ਜਾ ਰਹੀਆਂ ਨੇ ਮੇਰੀ ਸਹੇਲੀ ਹੈਗੀ ਨਾ ਨਾਲ
ਅੱਛਾ -ਅੱਛਾ। ਹਾਂਜੀ
ਪਰ ਉਹਦੇ ਮੈਂ ਅਤੇ ਉਹ ਤਾਂ ਕੱਲ੍ਹ ਚਲੀ ਜਾਏਗੀ ਸਕੂਲ ਟੀਚਰਸ ਤਾਂ ਕਾਫੀ ਦਿਨ ਤੋਂ ਜਾ ਰਹੇ ਨੇ ਅਤੇ ਜਿਹੜੀ ਬ ਬੱਚੇ ਹੈਗੇ ਉਹ ਦੇ ਦੋ ਤਰੀਕ ਤੋਂ ਸਕੂਲ ਖੁੱਲਣਗੇ, ਮੈਂ ਵੀ ਬੱਚਿਆਂ ਨੂੰ ਦੋ ਤਰੀਕ ਤੋਂ ਭੇਜਾਂਗੀ। ਇੱਕ ਦਿਨ ਹੋਰ ਆਰਾਮ ਕਰ ਲੋ ਫਿਰ ਉਸ ਤੋਂ ਬਾਦ ਕੰਮ ਕਰਨਾ ਹੀ ਹੈ।
ਸਹੀ ਗੱਲ ਏ। ਪਰ ਤੁਹਾਨੂੰ ਪਤਾ, ਗਰਮੀ ਬਥੇਰੀ ਹੈਗੀ ਹੈ ਬੱਚੇ ਨੂੰ ਤਿੰਨ ਚਾਰ ਦਿਨ ਪੇਰੈਂਟਸ ਭੇਜੇਗੇ ਵੀ ਨੀ ਬੱਚਿਆਂ ਨੂੰ।
ਹਾਂ, ਇਹ ਤਾਂ ਹੈਗਾ ਹੀ ਹੈ।
ਫਿਰ ਸਕੂਲ ਚ ਤੁਹਾਨੂੰ ਪਤਾ ਗਰਮੀ ਤੇ ਲੱਗਦੀ ਹੈ ਕਾਫ਼ੀ ਬੱਚਾ ਹੁੰਦਾ ਹੈ। ਤੇ, ਗਰਮੀ ਬਹੁਤ ਲੱਗਦੀ ਏ।
ਹਮ, ਵੈਸੇ ਵੀ ਮੌਸਮ ਇੰਨਾ ਖ਼ਰਾਬ ਹੋਇਆਦਾ ਤੇ ਬੱਚੇ ਵੈਸੇ ਵੀ ਨੇੜੇ ਨੇੜੇ ਪੈਂਦੇ ਨਾ ਗਰਮੀ ਲਗਦੀ ਇਹਨਾਂ ਨੂੰ ਤਾਂ।
ਸਹੀ ਗੱਲ ਹੈ, ਮੈਂ ਤੇ ਮਈ ਚ ਬੱਚਿਆਂ ਦੇ ਪੇਰੈਂਟਸ ਨੂੰ ਕਹਿ ਤਾਂ ਕਿ ਜ਼ਿਆਦਾ ਤਬੀਅਤ ਖ਼ਰਾਬ ਹੈਗੀ ਤਾਂ ਆਪਣੇ ਘਰ ਬਿਠਾਇਆ ਕਰੋ ਮੇਰੀ ਕਲਾਸ ਨਾ ਇੱਕ ਕੁੜੀ ਸੀ ਉਹ ਤੁਸੀਂ ਮੰਨੋਗੇ ਨ ਰੋਜ਼ ਉਹਦਾ ਡਰਾਮਾ, ਹੁੰਦਾ ਸੀ ਰੋਜ਼ ਦਸ ਵੱਜਦੀ ਸੀ ਮੇਰੇ ਪੇਟ ਚ ਦਰਦ ਹੁੰਦਾ ਮੈਨੂੰ ਘਰ ਭੇਜ ਦੋ, ਤੇ ਫਿਰ ਮੈਂ ਰੋਜ਼ ਉਹਦੇ ਘਰ ਫੋਨ ਕਰਨਾ ਉਹਦੇ ਪੇਰੈਂਟਸ ਨੇ ਆਉਣਾ ਫਿਰ ਉਹਦੀ ਮੰਮੀ ਨੂੰ ਮੈਂ ਕਿਹਾ ਮੈਂਨੂੰ ਕੀ ਦਿੱਕਤ ਤੇ ਫਿਰ ਉਹ ਕਹਿੰਦੇ ਨਾ ਫਾਸਟ ਫੂਡ ਬੜਾ ਖਾਂਦੀ ਤੇ ਤੈਨੂੰ ਘਬਰਾਹ ਹੁੰਦੀ। ਮੈਂ ਕਿਹਾ ਫਿਰ ਤੁਹਾਡੀ ਗਲਤੀ ਤੁਸੀਂ ਮਨਾ ਕਿਉਂ ਨਹੀਂ ਕਰਦੇ
ਹਾਂ ਫਾਸਟ ਫੂਡ ਤਾਂ ਵੈਸੇ ਵੀ ਬਹੁਤ ਜ਼ਿਆਦਾ ਖ਼ਰਾਬ ਕਰ ਜਾਂਦਾ ਵ
ਬੜਾ, ਡੇਲੀ ਖਾਂਦੀ ਸੀ ਕਲਾਸ ਚ ਉਹਨੂੰ ਘਬਰਾਹਟ ਹੁੰਦੀ ਸੀ ਫਿਰ ਉਹਦੇ ਕੋਲ ਇੱਕ ਬਹਾਨਾ ਜਦੋ ਬੱਚਿਆਂ ਨੂੰ ਵੈਸੇ ਵੀ ਨਾ ਪੜ੍ਹਨ ਦਾ ਚਾਹੀਦਾ ਬਹਾਨਾ ਤੇ, ਫਿਰ ਮੇਰੇ ਪੇਰੈਂਟਸ ਨੂੰ ਕਿਹਾ ਮੈਂ ਕਿਹਾ ਜਦ ਤੱਕ ਸਹੀ ਨੀ ਹੁੰਦੀ ਨਾ ਹਾਂਜੀ ਬਿਲਕੁਲ ਸਹੀ ਮੈਂ ਫੇਿਰ ਉਹ ਮੇਰੀ ਮੰਮੀ ਨੇ ਕਿਹਾ ਮੈਂ ਕਿਹਾ ਇਹਨੂੰ ਨਾ ਘਰ ਬਿਠਾਇਆ ਕਰੋ ਜਦ ਤੱਕ ਸਹੀ ਨਹੀ ਹੁੰਦੀ ਫੇਰ ਤੁਹਾਨੂੰ ਪਤਾ ਚੱਕਰ ਆ ਜਾਣ ਕੋਈ ਕੁਛ ਦਿੱਕਤ ਹੋ ਜਾਣ ਫਿਰ ਕਿੰਨੀ ਦਿੱਕਤ ਹੁੰਦੀ ਇਹਨਾਂ ਦੇ ਘਰ ਫੋਨ ਕਰੋ ਪੇਰੈਂਟਸ ਫੋਨ ਵੀ ਨਹੀ ਚੁੱਕਦੇ ਕਈ ਵਾਰ ਤੇ
ਹਾਂ ਸਹੀ ਗੱਲ ਕੀ ਪਤਾ ਕੀ ਕਰਦੇ ਹੁੰਦੇ ਨੇ ਵੀ ਬੱਚੇ ਦਾ ਧਿਆਨ ਨੀ ਰੱਖਦੇ, ਜੋਂ ਤੁਹਾਡੇ ਬੱਚੇ ਤੇ ਬਿਮਾਰ ਏ ਤੁਸੀਂ ਭੇਜੋ ਹੀ ਨਾ ਫਿਰ ਉਹਨੂੰ।
ਹਾਂਜੀ ਸਹੀ ਗੱਲ ਹੈ, ਕਈ ਪੇਰੈਂਟਸ ਤੇ ਕੋਂਸ਼ੀਅਸ ਹੁੰਦੇ ਨੇ ਕਈ ਪੇਰੈਂਟਸ ਐਸੇ ਨੇ ਲਾਭ ਪਰਵਾ ਜੇ ਹੋ ਜਾਂਦੇ ਨੇ ਥੋੜੇ ਜਿਹੇ।
ਹਾਂ, ਬੱਚੇ ਨੂੰ ਸਕੂਲ ਭੇਜ ਕੇ ਬੇਫਿਕਰੀ ਹੋ ਜਾਂਦੀ ਹੈ ਇਹ ਨੀ ਪਤਾ ਬੱਚਾ ਕੀ ਕਰਦਾ ਪਇਆ ਸਕੂਲ ਚ ਕੀ ਨਹੀਂ ਕਰਦਾ।
ਸਹੀ ਗੱਲ, ਜੇ ਤੁਹਾਨੂੰ ਪਤਾ ਬੱਚਾ ਬਿਮਾਰ ਹੈ ਬੰਦਾ ਫੋਨ ਕਰਕੇ ਪੁੱਛ ਹੀ ਲੈਂਦਾ। ਤੇ, ਉਸ ਤੋਂ ਬਾਅਦ ਤੁਹਾਨੂੰ ਪਤਾ ਕਈ ਪੇਰੈਂਟਸ ਲੈਣੀ ਹੁੰਦੇ ਲੇਟ ਲੇਟ ਛੋਟੇ ਛੋਟੇ ਬੱਚਿਆਂ ਨੂੰ ਮੈਂ ਵੇਖਿਆ ਦੇਰ ਦੇਰ ਨਾਲ ਲੈਣ ਆਉਦੇ ਆ ਨਹੀਂ ਕਹਿੰਦੇ ਘਰ ਤੰਗ ਕਰਦੇ ਨੇ
ਹਮ ਤੇ ਬੱਚਿਆਂ ਨੇ ਤੰਗ ਕਰਨਾ ਹੋਰ ਕਿਵੇਂ ਤੰਗ ਕਰਨਾ ਨੀ ਮੇਰੇ ਸਕੂਲ ਮੈਡਮ ਇੰਨੇ ਬੇ ਇਹ ਕਲਾਸ ਸੱਤਰ ਬੱਚੇ ਹੁੰਦੇ ਨੇ ਮੈਡਮ ਕਿਵੇ ਅਸਾਮ ਦੀ ਹੋਈਗੀ ਇਹ ਨੀ ਸੋਚਦੇ ਪਰਟਸ ਵੀ ਤਾਂ
ਘਰ ਦੋ ਬੱਚੇ ਨੀ ਸੰਭਲਦੇ ਤੇ ਉਥੇ ਸੱਤਰ ਬੱਚਿਆਂ ਨੂੰ ਅਸੀਂ ਪਰਸਨਲ ਅਟੈਂਸ਼ਨ ਦੇਣੀ ਹੈ ਕਈ ਪੇਰੈਂਟਸ ਤੇ ਅੱਜ ਕੱਲ ਸਮਝਦੇ ਨੇ ਪਰ ਕਈ ਪੇਰੈਂਟਸ ਕੁਛ ਜ਼ਿਆਦਾ ਹੀ ਹੁੰਦੇ ਨੇ ਸਮਝ ਬਿਲਕੁਲ ਨਹੀਂ ਸਮਝ ਪੁੱਛਦੇਓ ਗੱਲ ਨੂੰ
ਉਹ ਤਾਂ ਇੱਕਦਮ ਲਾਪਰਵਾਹ ਹੋ ਜਾਂਦਾ ਨੇ ਸਕੂਲ ਭੇਜ ਕੇ ਕਿ ਬਸ ਹੁਣ ਤਾਂ ਮੈਡਮ ਦੀ ਟੈਂਨਸ਼ਨ ਹੈ ਜੋ ਵੀ ਮੈਡਮ ਹੀ ਕਰੇਗੀ ਬਸ ਉਹ ਤਾਂ ਘਰ ਪੜ੍ਹਾਉਂਦੇ ਵੀ ਨਹੀਂ ਹੈਗੇ ਕਈ ਪੇਰੈਂਟਸ ਤਾਂ ਬੱਚੇ ਨੂੰ ਸਕੂਲ ਪੜ੍ਹ ਕੇ ਜਾਂਦਾ ਅਤੇ ਘਰ ਵੀ ਪੜ੍ਹੇ ਤੇ ਥੋੜ੍ਹਾ ਜ ਬੱਚੇ ਨੂੰ ਯਾਦ ਰਹਿੰਦਾ
ਹੋਰ ਕੀ ਧਿਆਨ ਹੀ ਨਹੀਂ ਰੱਖਦੇ ਹਾਂਜੀ ਬਸ ਕਹਿੰਗੇ ਬਸ ਪਤਾ ਨੀ ਕਿੰਨਾ ਪੜ ਆ ਸਕੂਲ ਚ ਬਸ ਅੱਜ ਦੇ ਟਾਈਮ ਚ ਤੁਹਾਨੂੰ ਪਤਾ ਹੈ ਨਾ ਕਿ ਬੱਚਿਆਂ ਬੱਚਿਆਂ ਦੇ ਪੇਰੈਂਟਸ ਨੂੰ ਵੀ ਬੜਾ ਧਿਆਨ ਰੱਖਣਾ ਚਾਹੀਦਾ ਹੈ।
ਹਾਂ ਹੋਰ ਪੈਰੈਂਟਸ ਚਲੋ ਟੀਚਰ ਤਾਂ ਧਿਆਨ ਦਿੰਦੀ ਹੈ ਅਤੇ ਇਹਨਾਂ ਨੂੰ ਪੈਰੈਂਟਸ ਦੀ ਵੀ ਜ਼ਿੰਮੇਦਾਰੀ ਬਣਦੀ ਹੈ ਨਾ ਕਿ ਬੱਚਿਆਂ
ਸਹੀ ਗੱਲ ਹੈ ਇਥੇ ਬਸ ਭੋਲੀ ਜਾਂਦੇ ਨੇ ਹਾਂਜੀ ਹਾਂਜੀ ਭੋਲੀ ਜਾਂਦੇ ਨੇ
ਤੇ ਹਾਂ ਯ ਫਿਰ ਟਿਊਸ਼ਨਾਂ ਲਾ ਦੇਣਗੇ ਹਾਂਜੀ ਆ ਤੇ ਟਊਸ਼ਨਾਂ ਲਾ ਦੇਣਗੇ ਕਿ ਟਿਊਸ਼ਨ ਦੀ ਮੈਡਮ ਬੜਾ ਪੜ੍ਹਾਵੇ ਟਿਊਸ਼ਨ ਦੀ ਮੈਡ ਵੀ ਕਿੱਤੇ ਪੜ੍ਹਾ ਦੇਗੀ ਜਦ ਤੱਕ ਬੱਚ ਘਰ ਨਹੀਂ ਪੈ ਕੇ ਪੜੇਗਾ ਤੱਕ ਬੱਚੇ ਦਾ ਕੁਛ ਸ਼ੋ ਨੀ ਹੋ ਸਕਦਾ ਕੋਈ ਸਲਿਊਸ਼ਨ ਨਹੀਂ ਹੋ ਸਕਦਾ ਇਸ ਗੱਲ ਦਾ ਤੇ
ਸਗੋਂ ਇਹਨਾਂ ਨੂੰ ਪਰਸਨਲ ਅਟੈਸ਼ਨ ਦੇਣੀ ਚਾਹੀਦੀ ਘਰ ਮਤਲਬ ਤੁਸੀਂ ਕਹਿੰਦੇ ਅਸੀਂ ਜੋਬ ਕਰਨੇ ਆ ਕਮ ਸੇ ਕਮ ਪੰਜ ਮਿੰਟ ਕੱਢ ਕੇ ਆਪਣੇ ਬੱਚੇ ਦੀ ਕਾਪੀ ਦੇਖ ਲਓ ਕੀ ਕਰਦਾ ਵਾਂ ਕੀ ਨਹੀਂ ਕਰਦਾ ਮੈਂ ਤੇ ਇੰਨੇ ਨੋਟਿਸ ਲਿਖ ਕੇ ਭੇਜਣੀ ਆ ਤੁਸੀਂ ਜਵਾਬ ਦੋ ਕਾਲ ਚੱਕੋ ਬੜੇ ਜ਼ਿਆਦਾ ਲਾਪਰਵਾਹ ਹੋ ਜਾਂਦੇ ਗਈ ਤੇ
ਫਿਰ ਕਹਿਣਗੇ ਕਿ ਬੱਚੇ ਨੰਬਰ ਸਹੀ ਨਹੀਂ ਆਏ ਬੱਚਾ ਪੜ੍ਹਾਈ ਚ ਏਂਜੇ ਬੱਚਾ ਹੁਣ ਜੇ ਤੁਸੀਂ ਐਵੇ ਤਾਂ ਵੇਖੋ ਆਪਣੀ ਕਮੀ ਨਹੀਂ ਵੇਖਦੇ ਪੈਰੈਂਟਸ ਲੇਕਿਨ ਕੁਛ ਪਏਰੈਂਟਸ ਬੜੇ ਵਧੀਆ ਹਦੇ ਨੇ ਉਹ ਤਾਂ ਫਿਰ ਕੁਛ ਕਹਿੰਦੇ ਨੀ ਹੈਗਾ ਉਹਨੂੰ ਪਤਾ ਸਾਡੇ ਬੱਚੇ ਦੀ ਗਲਤੀ ਹੁੰਦੀ ਹੈ
ਹਾਂਜੀ ਸਹੀ ਗੱਲ ਚਲੋ ਚੰਗਾ ਮੈਂ ਨਾ ਕਰਾਂਗੀ ਫੋਨ ਮੈਂ ਨਾ ਰੋਟੀ ਬਣਾ ਲਾ ਹੁਣ
ਚਲੋ ਠੀਕ ਹੈ ਠੀਕ ਹੈ ਤੁਸੀਂ ਰੋਟੀ ਬਣਾ ਲੋ ਫਿਰ ਠੀਕ ਹੈ ਕਰਨੀ ਆ ਫਿਰ ਮੈਂ ਵੀ ਤੁਹਾਨੂੰ